ਹੈਲੋ, ਹੈਲੋ ਸਤਿ ਸ਼੍ਰੀ ਅਕਾਲ ਦੀਦੀ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜੀ ਹਾਂਜੀ ਵਧੀਆ ਜੀ, ਹੋਰ ਕੀ ਕਰਦੇ ਪਏ?
ਕੁਛ ਨਹੀਂ, ਬੈਠੀ ਆਂ।
ਬੱਚੇ, ਹਾਂਜੀ ਹਾਂਜੀ ਬੱਚੇ ਸਭ ਵਧੀਆ, ਠੀਕ ਛੁੱਟੀਆਂ ਚੱਲ ਰਹਿਆਂ ਹਜੇ ਬੱਚਿਆਂ ਦੀਆਂ।
ਹਾਂਜੀ ਹਾਂਜੀ ਹੋਮ ਵੱਰਕ, ਰਾਤ
ਹਾਂਜੀ। ਹਾਂਜੀ ਅਜੇ ਹੋ ਰਿਹਾ ਉਹਨਾਂ ਦਾ। ਅੱਧਾ ਤੇ ਕਰ ਲਿਆ ਥੋੜਾ ਕੁ ਰਹ ਗਿਆ ਉਹਨਾਂ ਦੇ ਭੂਆ ਵਗੈਰਾ ਆਏ ਹੋਏ ਨੇ। ਬੱਚਿਆਂ ਦੀ, ਉਹਨਾਂ ਵਿੱਚ ਬਿਜੀ ਨੇ ਸਾਰੇ
ਠੀਕ ਆ ਤੇ ਆਊਟ ਫ ਸਟੇਸ਼ਨ ਨੀ ਗਏ, ਕਿਤੇ ਘੁੰਮਣ ਫਿਰ
ਹਾਂਜੀ -ਹਾਂਜੀ ਗਏ ਸੀ, ਚਿੰਤਪੂਰਨੀ ਗਏ ਸੀ, ਬ ਬ ਬੰਗਲਾਮੁਖੀ ਗਏ ਸੀ ਅਸੀਂ ਜਵਾਲਾ ਜੀ ਵਗੈਰਾ, ਗਰਮੀ ਬਹੁਤ ਜਿਆਦਾ ਸੀ। ਇੱਕੋ ਦਿਨ ਦਾ ਸਟੇ ਹੋਇਆ ਬੱਸ ਉੱਥੇ
ਹਾਂ, ਆਪਾਂ ਤੇ ਗਏ ਸੀ ਆਪਾਂ ਮਨੀਕਰਨ, ਮਨਾਲੀ ਨੱਡੀ ਤਿੰਨ, ਚਾਰ ਜਗ੍ਹਾ ਤੋਂ ਘੁੰਮ ਫਿਰ ਕੇ ਆਏ ਆ
ਅ ਠੀਕ ਹੈ ਵਧੀਆ ਸਗੋਂ, ਤੇ ਸਗੋਂ ਮੌਸਮ ਵੀ ਵਧੀਆ ਹੁੰਦਾ।
ਹਾਂਜੀ ਬਰਫ਼ ਪੈ ਰਹੀ ਉੱਧਰ
ਹਾਂਜੀ। ਮਨੀਕਰਨ ਵਾਲੀ ਸਾਈਡ ਤੇ ਕਿੰਨਾ ਕੁ ਮਤਲਬ ਸੀ।
ਮਨੀਕਰਨ ਵਾਲੀ ਸਾਈਡ ਤੇ ਠੰਡ ਸੀ, ਅਹ ਬਰਫ਼ ਨਹੀਂ ਸੀ ਹੈਗੀ ਹਾਂ ਹਾਂ -ਹਾਂ ਬਾਰਿਸ਼ ਹੈਗੀ ਸੀ, ਤੇ ਮਨਾਲੀ ਚ ਤਾਂ ਬਰਫ਼ ਹੈਗੀ ਸੀ। ਮਨਾਲੀ ਸੀ ਬਰਫ਼, ਨਡੀ 'ਚ ਹੀ ਬਰਫ਼
ਹਾਂਜੀ।
ਤੇ ਉਹ ਵੀ ਇਹ ਜਗ੍ਹਾ ਤੇ ਹੈਗੀ ਸੀ ਬਰਫ਼, ਪਰ ਅਦਰਵਾਈਜ਼ ਦੂਸ ਕਈ ਜਗ੍ਹਾ ਤੇ ਬਰਫ਼ ਨਹੀਂ ਸੀ ਹੈਗੀ, ਮਨਾਲੀ ਤੋਂ ਅੱਗੇ ਗਏ ਸੀ ਉੱਥੇ ਵੀ ਬਰਫ਼ ਸੀ ਬਰਫ਼ ਹੈਗੀ ਸੀ। ਹਾਂਜੀ ਬਟ ਇੱਥੋਂ ਦਾ ਮੌਸਮ ਇੱਥੋਂ ਦੇ ਅ ਆਪਣੇ ਇੱਥੇ ਦੇ ਪੰਜਾਬ ਦੇ ਮੌਸਮ ਨਾਲੋਂ ਬਹੁਤ ਸੈਟ ਆ।
ਹਾਂਜੀ ਹਾਂਜੀ, ਉੱਥੇ ਵੈਸੇ ਵੀ ਆਹ ਮੌਸਮ ਜਿਆਦਾ ਉੱਥੇ ਵਧੀਆ ਹੀ ਰਹਿੰਦਾ, ਕਿਉਂਕਿ ਉੱਥੇ ਬਰਫ਼ ਵਗੈਰਾ ਬਾਰਿਸ਼ ਹੁੰਦੀ ਰਹਿੰਦੀ ਹੈ ਨਾ। ਹੁਣ ਹਾੜ ਦਾ ਤਾਂ ਮੌਸਮ ਚੱਲਾ ਜਾਂਦਾ ਹੈ, ਉੱਥੇ ਤਕਰੀਬਨ ਬਰਫ਼ ਪੈਣੀ ਸਟਾਰਟ ਹੋ ਜਾਂਦੀ ਹੁੰਦੀ ਹੈ।
ਹਾਂਜੀ ਹਾਂਜੀ ਤਾਂ ਹੀ ਨਾ ਉਦ
ਐਸੇ ਟਾਇਮ ਘੁੰਮਣ ਜਾਂਦੇ ਨੇ। ਅਸੀਂ ਇਸ ਵਾਰ ਗਏ ਉਦੋਂ ਗਏ ਸੀ ਦੋ ਵਾਰੀ, ਮਨਾਲੀ ਵਗੈਰਾ ਹੋ ਕੇ ਉਦੋਂ ਅਸੀ ਐਦਕੀ ਅਸੀਂ ਗਏ ਨੀ, ਗਰਮੀ ਬਹੁਤ ਜ਼ਿਆਦਾ ਨਹੀਂ ਟਰੈਵਲ ਹੁੰਦਾ ਇਨਾ
ਹਾਂ ਇਹ ਤੇ ਗੱਲ ਹੈਗੀ ਆ, ਗਰਮੀ ਇੰਨੀ ਕੁ ਜ਼ਿਆਦਾ ਨਾ ਯਾਰ, ਮਤਲਬ ਆ ਕਿ ਆਪਣੇ ਪੰਜਾਬ ਤੋਂ ਬਾਹਰ ਚੱਲ ਜਾਓ ਨਾ, ਉੱਥੇ ਜਾ ਕੇ ਮੌਸਮ ਬਹੁਤ ਵਧੀਆ ਪਰ ਅਪਣੇ ਪੰਜਾਬ ਚ ਵਾਪਿਸ ਆ ਕੇ ਫੇਰ ਉਹੋ ਹਾਲ ਆ, ਯਾਂ ਤੇ ਫਿਰ ਇਹ ਰਹਿਣਾ ਪਵੇ ਫ਼ਿਰ ਠੀਕ ਆ।
ਹਾਂ ਪੱਕਾ ਜਾਂ ਤੇ ਇੱਕ ਮਹੀਨੇ ਲਈ ਬੰਦੇ ਨੂੰ ਪਤਾ, ਨਾ ਕਿ ਅਸੀ ਇਕ ਮਹੀਨਾ ਉੱਥੇ ਜਾ ਕੇ ਸਟੇਅ ਕਰਨਾ ਵਾ ਪੂਰਾ
ਹਾਂਜੀ ਹਾਂਜੀ, ਹਾਂ ਇਹ ਤੇ ਗੱਲ ਹੈਗੀ।
ਫੇਰ ਗੁਜ਼ਾਰਾ ਨੀ ਹੁੰਦਾ।
ਹਾਂ ਹੋਰ ਭਾਜੀ ਗਏ ਜੋਬ ਤੇ।
ਹਾਂਜੀ ਹਾਂਜੀ, ਉਹ ਗਏ ਜੋਬ ਤੇ।
ਠੀਕ ਏ ਠੀਕ ਆ। ਬੱਚੇ ਫੇਰ ਇੰਜੋਏ, ਕੁਛ ਨੀ ਏ ਸੀ ਲਗਾ ਕੇ ਲੇਟੇ ਆ।
ਹਾਂ
ਅਹ ਗਰਮੀ ਇੰਨੀ ਯਾਰ ਬਾਹਰ ਨਿਕਲਿਆ ਨਹੀ, ਹਾਂਜੀ
ਬਾਹਰ ਜਾੳ ਨਾ, ਬੜਾ ਸੇਕ ਹੈਗਾ ਵਾ ਬਹੁਤ ਬਾਹਰ
ਹਾਂਜੀ, ਬਾਹਰ ਨਿਕਲਣ ਦਾ ਦਿਲ ਹੀ ਨੀ ਕਰਦਾ ਤੇ
ਅੱਛਾ।
ਤੁਈ ਦੱਸੋ?
ਬਸ ਅਜੇ ਨ ਦੁਪਹਿਰ ਦਾ ਖਾਣਾ ਵਗੈਰਾ ਖਾ ਕੇ ਹਟੇ ਸੀ। ਗੈਸਟ ਆਏ ਨਨਾਣ। ਆਏ ਹੋਏ ਸੀ ਤੇ ਉਹਨਾਂ ਨੂੰ ਸਭ ਨੂੰ ਖਾਣਾ ਖਵਾ ਕੇ ਹਟੀ ਅ ਹੁਣ ਇਸ ਟਾਇਮ।
ਅੱਛਾ-ਅੱਛਾ-ਅੱਛਾ, ਠੀਕ ਆ-ਠੀਕ ਆ। ਚਲੋ ਇਸ ਤਰ੍ਹਾਂ ਹੀ ਇਹ ਗਰਮੀਆਂ ਦੇ ਮੌਸਮ 'ਚ ਛੁੱਟੀਆਂ ਚ ਬੱਚਿਆਂ ਉਹ ਉਹਨਾਂ ਨੂੰ ਨਾਨਾਂ ਨੂੰ ਵੀ ਹੁੰਦਾ ਕਿ ਚੱਲ ਆਪ ਆਪਾਂ ਵੀ ਹੋ ਆਈਏ ਨਾਨਕਿਆਂ ਤੋਂ ਪੇਕਿਆਂ ਤੋਂ।
ਏਦਾ ਤੇ।
ਹਾਂ ਘੁੰਮ ਫੇਰ ਆਏਦਾ ਓਦਾ ਅਦਰਵਾਈਜ਼ ਬੱਚਿਆਂ ਦੇ ਕਰਕੇ ਕਿਤੇ ਨਿਕਲਿਆ ਹੀ ਨੀ ਜਾਂਦਾ।
ਸਹੀ ਗੱਲ ਐ ਨਈ ਨਿਕਲਿਆ ਜਾਂਦਾ ਕਿਤੇ ਵੀ ਕਿਉਂਕਿ ਸਟਡੀ ਏ ਨਾ ਬੱਚਿਆਂ ਦੀ ਬਹੁਤ ਔਖੀ ਪੜ੍ਹਾਈ ਆ, ਟਫ ਬਹੁਤ ਜਿਆਦਾ ਨਾ ਟਾਇਮ ਤੇ ਇੰਨਾ ਜ਼ਿਆਦਾ ਕੁਛ ਨਹੀਂ ਸੀ ਹੁੰਦਾ। ਹੁਣ ਅੱਜ-ਕੱਲ੍ਹ ਬੱਚਿਆਂ ਦੀ ਪੜ੍ਹਾਈ ਬਹੁਤ ਹੀ ਟੱਫ ਹੈਗੀ।
ਇੱਕ ਪੜ੍ਹਾਈ ਵੀ ਟੱਫ ਆ, ਇੱਕ ਪੜ੍ਹਾਈ ਦੇ ਬੇਸ ਤੇ ਉਹਨਾਂ ਦੇ ਸਕੂਲਾਂ ਦੀ ਫੀਸ ਵੀ ਬਹੁਤ ਆ।
ਹਾਂ ਬਹੁਤ ਜ਼ਿਆਦੀ
ਹਾਂਜ ਬੋਤ ਹੀ ਜ਼ਿਆਦੀ ਫੀਸ ਆ। ਇੰਨੀ ਫੀਸ ਚ ਮਤਲਬ ਬੜਾ ਵਧੀਆ ਮਤਲਬ ਅਪਣੇ ਘਰ ਦਾ ਖਰਚਾ ਚੱਲ ਜਾਂਦਾ, ਜਿੰਨੀ ਇਹਨਾਂ ਦੀ ਮਹੀਨੇ ਦੀ ਫੀਸ ਹੀ ਦਈ ਦੀ ਬੱਚਿਆਂ ਦੀ।
ਮੇਰੇ ਆਪਣੇ ਖੁਦ ਬੱਚਿਆਂ ਦੀ ਮੈਂ ਕਿੰਨੀ ਚੌਵੀ-ਪੰਜੀ ਸੌ ਤੇ ਲਗੇ ਛਾਗੇ ਦੋਵਾਂ ਬੱਚੇਆਂ ਤੇ ਮੈਂ ਵੀ ਆਪਣੀ ਫੀਸ ਪੇ ਕਰਦੀ ਆਂ।
ਹਾਂ।
ਫੇਰ ਵੀ ਮਤਲਬ ਇਹ ਕੇ ਏਕ ਸਟੱਡੀ ਚਲੋ ਸਟੱਡੀ ਵਾਈਜ਼ ਚਲੋ ਬੱਚਾ ਜਿੰਨਾ ਚੱਲਦਾ ਜਾਵੇ, ‌ਉਹ ਗੱਲ ਅਲੱਗ ਹੈਗੀ ਆ। ਪਰ ਬੱਚਾ ਥੋੜਾ ਨਾ ਇਨਾ ਅੱਗੇ ਜਿਆਦਾ-ਜਿਆਦਾ ਫਟਾਫਟ ਸਲੇਬਸ ਭਜਾਈ ਜਾਂਦੇ ਨੇ, ‌ਭਜਾਈ ਜਾਂਦੇ ਨੇ ਕਿ ਬੱਚਿਆਂ ਨੂੰ ਪਾਵੇ ਕੁਛ ਸਮਝ ਲਗੇ ਚਾਹੇ ਨਾ ਲਗੇ।
ਨਾ ਲਗੇ। ਹੁਣ ਮੇਰੀ ਬੇਟੀ ਹਜੇ ਸਟਾਰਟਿੰਗ ਤੇ ਚ ਹੀ ਪਈ ਆ ਕਾਨਵੈਂਟ ਸਕੂਲ ਚ ਉਹਦੀ ਐਡਮਿਸ਼ਨ ਕਰਵਾਈ ਆ। ਤੇ ਸਟਾਰਟਿੰਗ ਚ ਪਈ ਏ ਤੇ ਲੱਖ ਨੂੰ ਤਾਂ ਐਡਮਿਸ਼ਨ ਵਗੈਰਾ ਤੇ ਪਹੁੰਚ ਗਏ ਆਪਾਂ।
ਹਾਂ-ਹਾਂ ਸਾਡਾ ਵੀ ਇਹੋ ਹਿਸਾਬ ਆ।
ਹਾਂ ਤੇ ਆਹ ਜਿਹੜੀ ਮੰਥਲੀ ਫੀਸ ਜਾਂਦੀ ਪਈ ਏ ਇਹ ਅਲੱਗ ਕੋਪੀਆਂ ਕਿਤਾਬਾ ਅਲਗ, ਪ੍ਰਾਈਵੇਟ ਸ ਸਕੂਲ ਵਾਲਿਆਂ ਦਾ ਤੇ ਬਿਜ਼ਨਸ ਆ ਤੇ।
ਬਹੁਤ ਜ਼ਿਆਦਾ ਬਿਜਨਸ ਕੱਢਿਆ ਇਹਨਾਂ ਨੇ ਤੇ ਪੂਰਾ ਹੁਣ ਤੇ ਵੈਸੇ ਵੀ ਭਗਵੰਤ ਕੁਛ ਅਨਾਊਂਸ ਵੀ ਕੀਤਾ। ਕਹਿੰਦੇ ਫਾਈਵ ਪਰਸੈਂਟ ਰਿਫੰਡ ਵਾਪਸ ਵੀ ਆਏਗਾ ਹੁਣ ਉਹਨਾਂ ਨੇ ਇਹ ਵੀ ਕਿਆ ਵਾ। ਪ੍ਰਾਈਵੇਟ ਸਕੂਲਾਂ ਵਾਲੇ ਜਿਸ ਤਰ੍ਹਾਂ ਹਰ ਸਾਲ ਫੀਸ ਵਧਾ ਰਹੇ ਨੇ।
ਯਾਰ ਉਹਨਾਂ ਦਾ ਤਾਂ ਪਤਾ ਸ਼ ਉਹਨਾਂ ਭਗਵੰਤ ਮਾਨ ਨੇ ਤੇ ਕਿਆ ਬਟ ਅਗੋ ਕੋਨਵੇਂਟ ਸਕੂਲ ਵਲੇ ਸ਼ਾਇਦ ਕਰਨ, ਪੱਕਾ ਨੀ ਪਤਾ।
ਅਗੇ ਉਹਨਾ ਨੂੰ ਕਰਨਾ ਪੈਣਾ। ਪ੍ਰਾਈਵੇਟ ਸਕੂਲ ਵਾਲਿਆਂ ਨੂੰ।
ਚੱਲ ਕਰ ਦੇਣ ਤਾਂ ਬਹੁਤ ਵਧੀਆ ਆ।
ਕਿਉਂਕਿ ਪਿੱਛੋਂ ਉਹਨਾਂ ਨੇ ਅਨਾਊਸ ਕਰਤਾ ਹੋਆ ਵਾ, ਇਸ ਚੀਜ਼ ਨੂੰ ਕਰਤਾ ਹੋਇਆ ਕਿ ਇਹਨਾਂ ਪੰਜ ਪਰਸੈਂਟ ਜਿੰਨਾ ਈ ਚਾ ਪਤਾ ਤਿੰਨ ਚਾਰ ਸਾਲ ਦਾ ਹੈਗਾ। ਉਹ ਵਾਪਿਸ ਕਰਨਾ ਹੀ ਪੈਣਾ ਉਹਨਾਂ ਨੂੰ ਰਿਫੰਡ।
ਹਾਂ, ਹੋ ਜਾਏ ਤਾਂ ਸਭ ਤੋਂ ਵਧੀਆ ਆ।
ਤਿਆ ਜੇ ਤੇ ਛੁੱਟੀਆਂ ਦੇ ਪਿੱਛੇ ਪਹਿਲਾਂ ਕੱਟ ਦੇ ਨੇ ਮਹੀਨਾ ਪਹਿਲਾਂ ਹੀ ਐਕਸਟਰਾ ਫੀਸ।
ਹਾਂ ਤੇ ਅਹ ਦੇਖੋ ਮੈਂ ਆਪਦੀ ਬੇਟੀ ਦੀ ਸਕੂਲ ਚ ਬੈਨ ਲਗਵਾਈ ਆ ਤੇ ਉਹ ਵੈਨ ਵਾਲੇ ਨੇ ਛੁਟ ਅੱਜ-ਕੱਲ ਦੇ ਦੋ ਮਹੀਨੇ ਦੇ ਬੱਚਿਆਂ ਨੂੰ ਡੇਢ ਮਹੀਨੇ ਇੱਕ ਹਿਸਾਬ ਨਾਲ ਛੁੱਟੀ ਪਈ ਐ ਛੁੱਟ ਟੀ ਪਈ ਆ ਮੇਰੀ ਬੇਟੀ ਨੂੰ ਤੇ ਡੇਢ ਮਹੀਨੇ ਦੀ ਉਹਨੇ ਪੇਮੈਂਟ ਲੈ ਲੀ ਆ। ਕਹਿੰਦਾ ਕਿ ਛੁੱਟੀਆਂ ਦੇ ਵਿਚ, ਛੁੱਟੀਆਂ ਵਿੱਚ ਮੇਰੀ ਕੋਈ ਦਿੱਕਤ ਨੀ ਆ ਕਹਿੰਦਾ ਕਿ ਮੈਂ ਪੇਮੈਂਟ ਲੈਣੀ ਹੀ ਲੈਣੀ ਆ। ਜਿੱਦਾਂ ਸਕੂਲ ਵਾਲੇ ਕਹਿੰਦੇ ਆ। ਆਪਾਂ ਫੀਸ ਲੈਣੀ, ਓਦਾ ਉਹ ਵੀ ਕਹਿੰਦੇ ਕਿ ਸਾਡੀ ਪ ਪੇਮੈਂਟ ਲੱਗਣੀ-ਲੱਗਣੀ। ਭਾ ਭਾਵੇਂ ਅਸੀਂ ਜਾਈਏ, ਭਾਵੇਂ ਅਸੀਂ ਨਾ ਲ ਲੈ ਕੇ ਜਾਈਏ। ਹਨ ਇਹ ਸਿਸਟਮ ਆ
ਇਸ ਚੀਜ਼ ਨੂੰ ਕੋਈ ਨੀ ਨਾ ਦੇਖਣ ਦਿਆਂ।
ਹਾਂ ਪਰ ਚਾਹੀਦਾ ਨ ਆ ਜਿਸ ਤਰ੍ਹਾਂ ਹੁਣ ਜੇ ਬੱਚੇ ਘਰੇ ਆ
ਆ ਇਹ ਚੀਜ਼ ਲੱਗੀ ਹੋਈ ਤੇ ਸਕੂਲ ਵਾਲਿਆਂ ਨੂੰ ਚਾਹੀਦਾ ਵਾ।
ਕਿ, ਜਿਸ ਤਰ੍ਹਾਂ ਹੁਣ ਬੱਚੇ ਘਰੇ ਆ ਬੱਚਿਆਂ ਨੂੰ ਪੜ੍ਹਾ ਹੀ ਦੇ, ਇੱਥੇ ਕਿਹੜੇ ਟੀਚਰਾਂ ਵੀਡੀਓ ਕਲ ਤੇ ਕੰਮ ਕਰਵਾਉਂ ਦੀਆਂ ਕਰਵਾਉਣ ਤੇ ਆਪਾਂ ਦੇ ਹ ਨਾ ਕੋਈ ਬ ਬੱਚੇ ਨੂੰ ਲੈ ਕੇ ਜਾਣ ਦ ਨਾ ਕੋਈ ਛੱਡ ਕੇ ਜਾਣ ਦਾ ਫਿਰ ਇਹ ਪੇਮੈਂਟ ਕਾਹਦੀ ਫਿਰ ਸਕੂਲ ਚ ਜਿਹੜੀ ਮੰਥਲੀ ਛੁੱਟੀਆਂ, ਛੁੱਟੀਆਂ ਦੀ ਫੀਸ ਕਾਹਦੀ।
ਹਾਂ, ਛੁਟੀਆਂ ਦੇ ਤਾਂ ਐਡਵਾਂਸ ਚ ਪਹਿਲਾਂ ਹੀ ਲੈਂਦੇ ਆ। ਤੇ ਉਓਨੀ ਦੇਰ ਤਾਂ ਬੱਚਿਆਂ ਦਾ ਹੋਮਵਰਕ ਵੀ ਨਹੀਂ ਦਿੰਦੇ ਜਿੰਨੀ ਦੇਰ
ਹੋਮਵਰਕ ਮੈਂ ਕਹਿੰਦੀ, ਅਹ ਜਿੰਨਾ ਕੁ ਉਹਦਾ ਪਰ ਮੇਰੀ ਬੇਟੀ ਦਾ ਛੁੱਟੀਆਂ ਦਾ ਹੋਮਵਰਕ ਆਇਆ ਨਾ ਦੋ ਦਿਨ ਚ ਕੰਮ ਕਰਕੇ ਫ੍ਰੀ ਹੋ ਗੀ ਆ। ਹੋਮਵਰਕ ਕਰਕੇ, ਛੁੱਟੀਆਂ ਦਾ।
ਬਚਿਆ ਕੰਮ ਆਇਆ, ਬਟ ਚਲੋ ਫ੍ਰਰੀ ਤੇ ਹੋ ਗਏ ਪਰ ਜਿਹੜੇ ਪ੍ਰੋਜੈਕਟ ਏ ਇਸ ਹਿਸਾਬ ਨਾਲ ਅੱਗੇ ਦੇ ਦਿੰਦੇ ਮੇਰਾ ਬੇਟਾ ਯੂਕੇਜੀ ਕਲਾਸ ਚ, ਉਹ ਪ੍ਰੋਜੈਕਟ ਏਦਾਂ ਦੇ ਦਿੱਤੇ ਕਿ ਜਿਵੇਂ ਉਹ ਬਣਾ ਈ ਮੈਂ ਕਹਿੰਦੀ ਬਹੁਤ ਵੱਡਾ ਹੁੰਦਾ ਉਹ।
ਉਹੀ ਨਾ ਪ੍ਰੋਜੈਕਟ ਏਦਾਂ ਦਿੰਦੇ, ਕਿ ਜਿਸ ਤਰ੍ਹਾਂ ਪੰਜਵੀਂ ਛੇਵੀਂ ਦਾ ਬੱਚ
ਇੱਕ ਤੇ ਹੈਲਪ ਕਰਨੀ। ਘਰ ਵੀ ਸਾਂਭਣ, ਬੱਚੇ ਵੀ ਸਾਂਭਣ ਉਤੋਂ ਇਹਨਾਂ ਦੇ ਸਕੂਲ ਦੇ ਕੰਮ ਵੀ ਆਪ ਕਰੋ ਇਹਨਾਂ ਦੇ।
ਆ। ਨਈ ਅਦਰਵਾਈਜ਼ ਜੇ ਪੇਮੈਂਟ ਲੈ ਰਹੇ ਆ ਨਾ, ਅਪਾ ਇਹ ਨੀ ਕਹਿੰਦੇ ਕਿ ਤੁਸੀਂ ਪੰਜ-ਪੰਜ ਘੰਟੇ, ਏਕ ਘੰਟੇ ਆਪਣੇੇ ਬਚ ਬੱਚੇ ਨੂੰ ਪੜ੍ਹਾਓ ਹਾਡੇ ਬੱਚਿਆਂ ਨੂੰ ਪੜ੍ਹਾਓ। ਤੁਸੀਂ ਹੱਦ ਦੋ ਘੰਟੇ ਤੇ ਸਾਡੇ ਬੱਚੇ ਦੀ ਕਲਾਸ ਲਵਾਓ। ਕਿ ਬੱਚੇ ਨੂੰ ਦਿਮਾਗ ਚ ਰਹੇ। ਬੱਚੇ ਨੂੰ ਰਿਵਿਜ਼ਨ ਰਹੇ ਕਿ ਆਪਾਂ ਇਹ ਸਕੂਲ ਚ। ਟੀਚਰ ਨੇ ਇਹ ਸਮਝਾਇਆ ਰੈਗੂਲਰ ਛੁੱਟੀਆਂ ਚ ਜਿੰਨਾ ਕੁ ਉਹਨਾ ਨੂੰ ਬੱਚਿਆਂ ਨੂੰ ਪੜ੍ਹਾਇਆ ਛੁੱਟ ਚਚ ਸਾਰਾ ਭੁੱਲ ਜਾਣਾ।
ਸਹੀ ਗੱਲ ਹੈ। ਭੁੱਲ ਜਾਣਾ ਬੱਚੇ, ਕਿਉਂਕਿ ਖੇਡਣ ਵੱਲ ਬੱਚਿਆਂ ਦਾ ਜ਼ਿਆਦਾ ਧਿਆਣਾ ਉਹਨਾਂ ਨੇ ਕੰਮ ਕਰਕੇ, ਆਪਣੀਆਂ ਛੁੱਟੀਆਂ ਦਾ ਫਟਾਫਟ ਕਰ ਲਿਆ ਉਹਨਾਂ ਨੇ ਨਹੀਂ ਪੜਦੇ
ਬੱਚੇੇ ਮੇਰੀ ਹੁਣ ਬੇਟੀ ਮੇਰੇ ਕੋਲ ਕਦੀ ਵੀ ਨਹੀਂੀ ਪੜ੍ਹਦੀ।
ਮੇਰਾ ਖੁਦ ਨੀ ਬੇਟਾ ਪੜ੍ਹਦਾ। ਬੇਟੀ ਨੂੰ ਕਹਿ ਦੂੰਗੀ, ਉਹ ਇੰਨਾ ਮੈਨੂੰ ਪਤਾ ਟਿਊਸ਼ਨ ਮੈਂ ਬਾਹਰ ਭੇਜ ਦੂੰਗੀ ਮਨੂੰ ਉੱਥੇ ਸੈਟ ਹੈ। ਤੇ ਮੇਰਾ ਬੇਟਾ ਨਾ ਟਿਊਸ਼ਨ ਤੇ ਸੈਟ ਜੇ। ਹੀ ਘਰ ਚ ਸ
ਤੇ ਮੇਰੀ ਬੇਟੀ ਹਜੇ, ਇੰਨੀ ਕੁ ਛੋਟੀ ਆ ਨਾ ਤੁਹਾਨੂੰ ਦੱਸਣ ਦਦੇ ਨਰਸਰੀ ਚ ਆ ਤੇ ਨਰਸਰੀ ਹਜੇ, ਉਹਦੀ ਐਡਮਿਸ਼ਨ ਕਰਵਾਈ ਆ--ਅਤੇ ਹਜੇ ਸਾਢੇ ਤਿੰਨ ਸਾਲ ਦੀ ਆ ਤੇ ਤੁਹਾਨੂੰ ਪਤਾ ਕਿ ਸਾਢੇ ਤਿੰਨ ਸਾਲ ਦੇ ਬੱਚੇ ਟਿਊਸ਼ਨ ਤੇ ਵੀ ਨਹੀਂੀ ਲੈਂਦੇ ਕਹਿ ਦੇਣਗੇ ਬੱਚੇ ਜਿੱਦ ਜ਼ਿਆਦਾ ਕਰਦੇ ਆ
ਤੇ ਨਹੀ, ਲੈਂਦੇ ਇਨੀ ਜਲਦੀ
ਹਾਂ ਅਤੇ ਜੇ ਜੇ ਉਹਨੂੰ ਟਿਊਸ਼ਨ 'ਤੇ ਨਹੀਂ ਹੋ ਜਾਏਗੀ ਘਰ ਮੇਰੇ ਕੋਲ ਨਹੀਂ ਪੜ੍ਹੇਗੀ ਅਤੇ ਬੱਚੇ ਨੂੰ ਜੋ ਸਕੂਲ ਕ' ਸਟੈਂਡਿੰਗ ਲਾਈਨ, ਸਲਪਿੰਗ ਲਾਈਨ ਜੋ ਕੁਛ ਪੜਿਆ ਉਹ ਸਾਰ ਕੁਛ ਬੱਚੇ ਦਾ ਡੱਲ ਦਿਮਾਗ ਨਹੀਂ ਹੋਣਾ ਉਹਨੂੰ
ਫ ਖੇਡਣ ਵੱਲ ਧਿਆਨ ਚੱਲਦੇ ਬੱਚੇ ਨੂੰ ਯਾਦ ਹੀ ਨਹੀਂ ਹੁੰਦਾ
ਹਾਂਜੀ, ਹਾਂਜੀ ਓਹੀ ਨਾ ਚਲੋ ਅੱਗੇ ਇਹ ਤਾਂ ਸਾਰੇ ਪੇਰੈਂਟਸ ਨੂੰ ਗੱਲ ਇਕੱਠੇ ਹੋ ਕੇ ਗੱਲ ਕਰਨੀ ਚਾਹੀਦੀ ਹੈ। ਫੇਿਰ ਹੀ
ਬ ਕੋਈ ਅਗਰ ਸਕੂਲ ਵਾਲੇ ਅਗਰ ਕਈ ਪੇਰੈਂਟਸ ਸਕੂਲ ਵਿੱਚ ਇਕੱਠੇ ਹੋ ਕੇ ਜਾਂਦੇ ਵੀ ਹੈ ਤੇ ਤਾਂ ਵੀ ਬਾਅਦ ਚੋਂ ਕੋ ਪ੍ਰਿੰਸੀਪਲ ਹੀ ਨੀ ਸਕੂਲ ਦਾ ਮਿਲ ਕੇ ਰਾਜ਼ੀ। ਪੇਰੈਂਟਸ ਨੂੰ ਸਾਡੇ ਹੁਣ ਬੱਚਿਆਂ ਦਾ ਸਕੂਲ ਆ ਇੱਕ ਚਲੋ ਮੇਰਾ ਤਾਂ ਚਲੋ ਥੋੜੇ ਟਾਈਮ ਮੇਰੀ ਪ੍ਰੋਬਲਮ ਜੀ ਥੋੜੀ ਮੈਨੂੰ ਹਾਰਟ ਦੀ ਪ੍ਰੋਬਲਮ ਜੀ ਹੋ ਗਈ ਸੀ ਤੇ ਇੱਕ ਮੰਥ ਲੇਟ ਹੋ ਗਈ।
ਹਾਂ।
ਅਤੇ ਮੈਂ ਟੀਚਰ ਨੂੰ ਇੰਨੀ ਗੱਲ ਕਹੀ ਕਿ ਮੈਨੂੰ ਮੈਂ ਮਤਲਬ ਫੀਸ ਹਰ ਸਾਲ ਮੈਂ ਬੱਚਿਆਂ ਦੀ ਪੇ ਕਰਦੀ ਹਾਂ। ਤੁਸੀਂ ਮੇਰੇ ਬੱਚੇ ਦਾ ਇਗਜ਼ਾਮ ਤੇ ਲਓ ਮੈਨੂੰ ਥੋੜੀ ਏਹਦੀ ਪ੍ਰੋਬਲਮ ਕਾਰ ਕੇ ਮੇਰੀ ਪ੍ਰੋਬਲਮ ਕਾਰਕੇ ਫੀਸ ਲੇਟ ਹੋ ਗਈ ਏ, ਮੇਰੀ ਆਜ ਤ ਕਦੀ ਫੀਸ ਨੀ ਲੇਟ ਹੋਈ, ਤੂਸੀ ਇਸ ਕਾਰਕੇ ਨਾ ਇਗਜ਼ਾਮ ਲੈਲੋ, ਮੈਂ ਹਫ਼ਤੇ ਦੇ ਵਿਚ- ਵਿਚ ਫੀਸ ਕਲੀਅਰ ਕਰਾ ਦੂਂਗੀ ਏਦੀ। ਓ ਪ੍ਰਿੰਸੀਪਲ ਏਕ ਚੀਜ ਵੀ ਨੀ ਸੁਣੀ ਕਿ, ਏਨਾਂ ਦੇ ਬੱਚੇ ਕਿੰਨੇ ਏਨਾਂ ਦੇ ਪੁਰਾਣੇ, ਪਤਾ ਨੀ ਕਿੰਨੇ ਬ ਜਿਨਾਂ ਦੇ ਪੜਦੇ ਆ ਰੇ। ਮੇਰੀਆਂ ਖੁਦ ਦੀਆਂ ਨਨਾਨਾ ਤਕ ਪੜਦੀਆਂ ਆ ਰੀਆਂ। ਓਨਾਂ ਨੇ ਏ ਵੀ ਨੀ ਦੇਖੇਆ ਉਨੇ ਕੇਆ ਕਿ ਮੈਂ ਇਗਜ਼ਾਮ ਲੈਣਾ ਹੀ ਨੀ ਆ, ਪਹਿਲਾਂ ਫੀਸ ਕਲੀਅਰ ਕਰਾਓ ਫੇਰ ਇਗਜ਼ਾਮ ਲੈਣਗੇ ਤੂਆਡੇ ਬੱਚੇ
ਏ ਮਤਲਬ ਹਾਡੇ ਤੂਆਡੇ ਵਰਗੇ ਦੇਖ ਲੈਂਦੇ ਆ ਪਿਆਰ ਆਪਦੀ ਜਗਾ। ਕੋਈ ਗੱਲ ਨੀ ਪਿਆਰ ਆ ਤੇ, ਪਿਆਰ ਦੇ ਵਿਚ ਪੈਸਾ ਮੈਟਰ ਨੀ ਕਰਦਾ। ਬਟ ਏ ਸਕੂਲ ਵਾਲੇ ਨੇ ਦੇਖਦੇ ਉਹ ਕਹਿੰਦੇ ਸਾਡੇ ਲਈ ਪੈਸਾ ਪ੍ਰੈਫਰ ਆ। ਪ੍ਰੈਫਰਸ ਫਸਟ ਪ੍ਰੈਫਰੈਂਸ ਪੈਸਾ ਆ ਬੱਚਿਆਂ ਨੂੰ ਪ੍ਰੈ ਪ੍ਰੈਫਰੈਂਸ ਬੱਚਿਆਂ ਦੀ ਸਾਡੀ ਕੋਈ ਪ੍ਰੈਫਰੈਂਸ ਨਹੀਂ ਆ? ਉਹ ਉਹ ਨਹੀਂ ਨਾ ਦੇਖਦੇ ਹੈਗੇ ਉਹ ਉਹਨਾਂ ਤੇ ਡੀ ਪੈਂਡ ਆ। ਅਸੀਂ ਆਪਣਾ ਕੁੱਝ ਵੀ ਉਹਨਾਂ ਤੋਂ ਥੋਪ ਵੀ ਨਹੀਂ ਸਕਦੇ ਤੁਸੀਂ ਪੜ੍ਹਓ ਪੜਾਓ ਅਸੀਂ ਸੀ ਲੜ ਵੀ ਨਹੀਂ ਸਕਦੇ ਕਿਉਂਕਿ ਸਾਡੇ ਬੱਚੇ
ਤੁਹਾਡੇ ਕਈ ਸਕੂਲ ਆ ਉਹ ਜੇ ਦੇਖੇ ਵੀ ਆ ਜਿਹੜਾ ਮਤਲਬ ਪਹਿਲਾਂ ਵੇਖਦੇ ਕਿ ਨਹੀਂ ਬੱਚੇ ਦਾ ਫਿਊਚਰ ਹੈਗਾ। ਕੋਈ ਗੱਲ ਨਹੀਂ ਥੋੜਾ ਟਾਈਮ ਬੱਚਾ ਹਾਡੇ ਕੋਲ ਹੀ ਪੜ੍ਹ ਰਿਹਾ ਵਾ। ਕਈ ਸਕੂਲ ਹੁੰਦੇ ਵੀ ਏਦਾਂ ਦੇ ਬਟ ਇੰਨੇ ਜ਼ਿਆਦਾ ਵੀ ਨੀ ਵੇਖੇ। ਕਿ ਪ੍ਰਿੰਸੀਪਲ ਹੀ ਅੱਜ, ਕੱਲ ਦੇ ਹੀ ਬੋਲਦੇ ਨੇ
ਅੱਜ ਕੱਲ੍ਹ ਧੰਦਾ ਹੋ ਗਿਆ। ਆ ਇੱਕ ਹਿਸਾਬ ਨਾਲ ਉਹਨਾਂ ਨੇ ਬਿਜਨਸ ਬਣਾਇਆ ਵਾ। ਓ ਜੇ ਆ ਦੋ ਬਿਜਨਸ ਚਲਦੇ ਪਏ। ਇਕ ਸਕੂਲਾ 'ਚ ਤੇ, ਇਕ ਹੋਸਪਿਟਲਾਂ ਚ।
ਹਾਂਜੀ।
ਜੋ ਸਕੂਲਾਂ ਦਾ ਰੂਲ ਐ ਨਾ, ਓਹੋ ਹੋਸਪਿਟਲ ਵਾਲੇ ਵੀ ਕੇਹ ਦੇਨਗੇ, ਪੇਮੈਂਟ ਜਮਾਂ ਕਰਾਓ ਤੇ ਬੰਦੇ ਨੂੰ ਹੱਥ ਭੋਣਾ ਬੰਦਾ ਮਰਦੇ ਮਰਜੇ, ਪਰ ਓਨਾ ਨੇ ਉਨੀ ਦੇਰ ਬੰਦੇ ਨੂੰ ਹੱਥ ਨੀ ਲੋਣਾ। ਏ ਵੀ ਨੀ ਕੈਣਾ ਕਿ ਚੱਲ ਅਪਾਂ ਜੇ ਓਜਾ ਕੰਮ ਓਨੂੰ, ਬੰਦੇ ਨੂੰ ਦੇਖੀਏ, ਬੰਦੇ ਨੂੰ ਆਪਾਂ ਠੀਕ
ਚਲੋ ਦੀਪ ਤੇਰੀ ਗ ਮੈਂ ਤੂਆਨੂੰ ਫਿਰ ਕਰਦੀ, ਠੀਕ ਐ?
ਹਾਂਜੀ, ਹਾਂਜੀ ਠੀਕ ਆ ਜੀ, ਠੀਕ ਆ ਓਕੇ, ਓਕੇ ਜੀ, ਸਸ਼੍ਰੀ ਕਾਲ।